ਜੀ
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ- ਚਾਲ?
ਵਧੀਆ ਜੀ ਵਧੀਆ ਤੁਸੀਂ ਠੀਕ ਹੋ। ਹੋਰ ਘਰ ਪਰਿਵਾਰ ਸਾਰੇ ਠੀਕ ਹੈ ਜੀ।
ਹਾਂਜੀ -ਹਾਂਜੀ ਸਭ ਵਧੀਆ ਤੁਸੀਂ ਸੁਣਾਓ?
ਵਧਿਆ ਵਧੀਆ ਕੁਛ ਨੀ ਕਰ ਰਿਹਾ ਸੀ ਦੀਦੀ ਹੁਣੇ ਅਸੀਂ ਬਾਜ਼ਾਰ ਤੋਂ ਆਏ ਸੀਗੇ। ਥੋੜਾ ਹਾਂਜੀ ਅਹ ਸ਼ੋਪਿੰਗ ਕਰਕੇ। ਕੇ ਕੁਛ ਕੁ ਔਨਲਾਈਨ ਕਰ ਲੈਂਦੇ ਹਾਂ।
ਅੱਛਾ -ਅੱਛਾ ਤੇ ਮਾਰਕੀਟ ਤੁਹਾਡੇ ਨੇੜੇ ਹੈ ਘਰ ਦੇ।
ਮੈਂ ਨਹੀਂ ਥੋੜਾ ਫਰਕ ਕਰਦੇ ਵਿੱਚ ਛੇ ਕੁ ਕਿਲੋਮੀਟਰ।
ਤੇ ਤੁਸੀਂ ਫਿਰ ਔਨਲਾਈਨ ਹੀ ਸ਼ੋਪਿੰਗ ਕਰ ਲਿਆ ਕਰੋ ਅੱਜ ਕਲ ਤੇ ਔਨਲਾਈਨ ਇੰਨਾ ਸਭ ਕੁਛ ਮਿਲਦਾ ਹੈ।
ਅਸਲ ਜੀ ਥੋੜਾ ਔਨਲਾਈਨ ਕਰ ਲੈਂਦੇ ਹਾਂ। ਤੇ ਕੁਛ ਕੁ ਅਸੀਂ ਬਾਜ਼ਾਰ ਤੋਂ ਜਿਹੜੀ ਹੁਣ ਵਾਲੀ ਬਾਜ਼ਾਰ ਤੋਂ ਵੀ ਕਰ ਲੈਂਦੇ ਹਾਂ। ਔਨਲਾਈਨ ਸ਼ੋਪਿੰਗ ਦੇ ਵਿਅਸਤ ਕਾਫੀ ਜ਼ਿਆਦਾ ਫਾਇਦੇ ਨੇ।
ਹਾਂਜੀ -ਹਾਂਜੀ ਉਹ ਤੇ ਹੈਗਾ।
ਕਿੱਥੇ ਆਪਾਂ ਸਾਰੇ ਕਿਤੇ ਫਿਰਨਾ ਦੀਦੀ ਬਾਜ਼ਾਰ ਚ ਕਦੇ ਕਿਤੇ ਕਦੇ ਕਿਤੇ ਹਨਾ ਬੱਚਿਆਂ ਨੂੰ ਨਾਲ ਲੈ ਕੇ।
ਉਹ ਤੇ ਹੈ ਪਰ ਹਾਂ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਔਨਲਾਈਨ ਅਸੀਂ ਚੀਜ਼ ਦੇਖ ਲਤੇ ਲੈਂਦੇ ਹਾਂ। ਪਰ ਜਿੱਦਾਂ ਸ਼ੋਪ ਤੇ ਜਾ ਕੇ ਅਸੀਂ ਆਪਣੇ ਪਸੰਦ ਨਾਲ ਜਿੱਦਾਂ ਫੈਬਰਿਕ ਵਗੈਰਾ ਚੈੱਕ ਕਰ ਲੈਂਦੇ ਆ। ਸਾਈਜ਼ ਵਗੈਰਾ ਚੈੱਕ ਕਰ ਲੈਂਦੇ ਐਟ ਟਾਈਮ ਚੀਜ਼ ਮਿਲ ਜਾਂਦੀ ਹੈ ਸਾਨੂੰ।
ਹਾਂਜੀ ਬਿਲਕੁਲ ਔਨਲਾਈਨ। ਪਤਾ ਕੀ ਥੋੜੀ ਪ੍ਰੋਬਲਮ ਵੀ ਆ ਜਾਂਦੀ ਆ। ਸਟਫ ਚੇ ਜਾਂ
ਹਾਂਜੀ- ਹਾਂਜੀ ਉਹੀ ਅਗਰ ਅਸੀਂ ਚੇਂਜ ਕਰਨਾ ਏ ਤੇ ਉਹ ਵੀ ਫਿਰ ਟਾਈਮ ਪੀਰੀਅਡ ਲੈਂਦੇ ਆ ਕਿ ਇੰਨੇ ਟਾਈਮ ਬਾਅਦ ਚੇਂਜ ਹੋਏਗਾ। ਅਗਰ ਸਾਨੂੰ ਐਮਰਜੈਂਸੀ ਚੀਜ਼ ਚਾਹੀਦੀ ਹੈ ਤਾਂ ਉਹ ਤਾਂ ਫਿਰ ਸ਼ੋਪ ਹੀ ਜ਼ਿਆਦਾ ਬੈਸਟ ਰਹਿੰਦੀ ਹੈ।
ਹਾਂਜੀ ਸਹੀ ਗੱਲ ਬਸ ਉਹ ਇੰਨਾ ਕੇ ਆਪਾਂ ਘਰੇ ਦੇਖ ਦੇ ਅਹ ਫੋਨ ਤੇ ਕਰ ਲੈਂਦੇ ਹਾਂ ਔਨਲਾਈਨ। ਹਾਂ ਤੇ ਉੱਥੇ ਆਪਾਂ ਬਾਜ਼ਾਰ ਚ ਫੇਰਨਾ ਪੈਂਦਾ ਬਸ ਇੰਨਾ ਕੁ, ਔਨਲਾਈਨ ਦਾ ਘਰੇ ਬੈਠ ਕੇ ਕਰ ਲੈਂਦੇ ਹਾਂ।
ਹਾਂ ਉਹੀ ਵੈਦਰ ਵਗੈਰਾ ਖ਼ਰਾਬ ਹੋਏ ਤਾਂ ਤੇ ਔਨਲਾਈਨ ਸਹੀ ਹੈਗਾ। ਅਗਰ ਠੀਕ ਹੈਗਾ। ਤੇ ਫਿਰ ਤੇ ਸ਼ੋਪ ਤੇ ਜਾ ਕੇ ਹੀ ਲਓ ਤੇ ਉਹ ਜ਼ਿਆਦਾ ਸਹੀ ਹੈਗਾ।
ਕਿ ਉਹ ਆ ਨਾ ਜੇ ਆਪਾਂ ਅਗਰ ਜਲਦੀ ਬਾਈਕ ਕਰਨੀ ਹੋਵੇ ਫਿਰ ਉਹ ਤੇ ਜਲਦੀ ਬਾਈਕ ਹੁੰਦੀ ਨੀ। ਵਨ ਵੀਕ ਤਾਂ ਲੱਗ ਹੀ ਜਾਂਦਾ ਨਾ
ਹਾਂਜੀ।
ਹਾਂਜੀ ਕਿੱਥੇ ਆਪਾਂ ਜਦੋਂ ਮਰਜ਼ੀ ਆਪਾਂ ਨੂੰ ਅੱਜ ਚੀਜ਼ ਚਾਹੀਦੀ ਹੈ। ਤਾਂ ਆਪਾਂ ਜਦੋਂ ਬਾਜ਼ਾਰ ਜਾਂਦੇ ਹਾਂ। ਨਾਲ ਦੀ ਨਾਲ ਹੀ ਆਪਾਂ ਵਾਈ ਕਰ ਲੈਂਦੇ ਹਾਂ ਉਦਾਂ। ਉਦਾਂ ਬਹੁਤ ਫਰਕ ਪੈਂਦਾ ਹੈ ਨਾ ਔਨਲਾਈਨ ਸ਼ੋਪਿੰਗ ਦਾ ਵੈਸੇ ਔਨਲਾਈਨ ਸ਼ ਫਿਰ ਮਾੜੀ ਵੀ ਨੀ ਹੈਗੀ ਵਧੀਆ।
ਹਾਂ ਪਰ ਇਹ ਹੈਗਾ ਕੀ ਔਨਲਾਈਨ ਦੇ ਅੰਦਰ ਪਤਾ ਕੀ ਹੈ ਕਿ ਕਈ ਸਾਰੇ ਪ੍ਰੋਡਕਟ ਨੂੰ ਤੁਸੀਂ ਮਿਲਾ ਕੇ ਉਹਨਾਂ ਦੇ ਓਫਰ ਵਗੈਰਾ ਦੇਖ ਕੇ ਫਿਰ ਤੁਸੀ ਪਰਚੇਸ ਕਰ ਸਕਦੇ ਹੋ ਹਨਾ? ਪਰ ਦੁਕਾਨ ਤੇ ਜਾ ਕੇ ਤੇ ਜੋ ਉਹਨਾਂ ਦੇ ਕੋਲ ਸਮਾਨ ਹੋਏਗਾ ਤੁਸੀਂ ਉਹਦੇ ਵਿੱਚੋਂ ਹੀ ਲਓਗੇ ਜਿਆਦਾ ਘੁੰਮ ਹੀ ਨਹੀਂ ਸਕਦੇ ਮਾਰਕੀਟ ਚ,
ਹਾਂਜੀ-ਹਾਂਜੀ ਇਹ ਤਾਂ ਹੈ ਹੀ
ਹਾਂ। ਉਹੀ ਨਾ ਸੀਜ਼ਨ ਦਾ ਸਮਾਨ ਵਗੈਰਾ ਹਰਕ ਚੀਜ਼ ਸਭ ਮਿਲ ਜਾਂਦੀ ਹੈ।
ਹਾਂਜੀ-ਹਾਂਜੀ, ਇੱਥੇ ਕਈ ਵਾਰ ਪਤਾ ਕੀ ਇਹ ਵੀ ਹੁੰਦਾ ਕਿ ਨਾ, ਆਨਲਾਈਨ ਚ ਆਪਾਂ ਦੇਖਣ ਨੂੰ ਵੀ ਮਜ਼ਾ ਆਉਂਦਾ ਹੁੰਦਾ। ਤੇ ਅੱਗੇ-ਅੱਗੇ ਕੱਢੀ ਚਲੋ। ਕੱਢੀ ਚਲੋ ਹਨਾ ਦੇਖੀ ਚਲੋ ਕਿ ਇਹਨੂੰ ਕਿੰਨੇ ਅ ਸਟਾਰ ਮਿਲੇ ਹੋਏ ਨੇ। ਜ਼ਿਆਦਾ ਜੇ ਕਹਿੰਦੇ ਜੇ ਫੋਰ ਸਟਾਰ ਨੇ ਫੋਰ ਉੱਪਰ ਨੇ ਤਾਂ ਵਧੀਆ ਹੁੰਦੀਆਂ ਹਨਾ
ਹਾਂ, ਇੱਕ ਇਹ ਫ਼ਾਇਦਾ ਹਾਂ, ਇਹ ਹੁੰਦਾ ਹੈ ਕਿ ਲੋਕੀ ਪਾ ਦਿੰਦੇ ਹੈ ਕਿ ਥਰੀ ਪੁਆਇੰਟ ਨਾਈਨ ਹੈਗਾ ਥਰੀ ਪੁਇੰਟ ਫਾਈਵ। ਤੇ ਉਹ ਚੀਜ਼ ਨੂੰ ਓਪਨ ਹੀ ਨਾ ਕਰ ਉਹ ਦੇਖੋ ਹੀ ਨਾ ਪਤਾ ਹੈਗਾ ਕਿ ਇਹ ਪ੍ਰੋਡਕਟ ਹੀ ਨਹੀਂ ਸਹੀ ਹੈਗਾ।
ਹਾਂਜੀ-ਹਾਂਜੀ, ਸਹੀ ਗੱਲ ਜੀ।
ਅੱਜ ਕੱਲ੍ਹ ਤੇ, ਸਭ ਕੁਛ ਆਨਲਾਈਨ ਸਟੱਡੀ ਵਗੈਰਾ ਦੇਖ ਖਲੋ ਉਹ, ਵੀ ਆਨਲਾਈਨ ਮੋਸਟਲੀ ਚੱਲ ਰਹੀ ਹੈ।
ਹਾਂਜੀ, ਸਹੀ ਗੱਲ ਹੈ ਜੀ, ਆਨਲਾਈਨ ਵੀ
ਹਾਂਜੀ।
ਇਹ ਵੀ ਬਹੁਤ ਜ਼ਿਆਦਾ ਨੇ ਸਿਸਟਰ ਆਨਲਾਈਨ ਦੇ ਬਹੁਤ ਜ਼ਿਆਦਾ ਫਾਇਦੇ ਨੇ
ਹਾਂਜੀ-ਹਾਂਜੀ, ਤੁਸੀਂ ਹੁਣ ਦੇਖੋ ਖੜੇ ਪੈਰ ਅਗਰ ਕੋਈ ਆ ਗਿਆ। ਰਿਲੇਟਿਵ ਆ ਗਿਆ ਕੋਈ ਵੀ ਘਰ ਕੋਈ ਚੀਜ਼ ਨਹੀਂ ਹੈ ਤੇ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਬੈਠ ਕੇ ਉਹਦੇ ਕੋਲ ਬੈਠੇ ਰਹੋ ਬੈਠੇ ਬੈਠੇ ਔਡਰ ਕਰਦੋ।
ਆਨਲਾਈਨ ਮਤਲਬ ਕਿ ਆਪਾਂ ਜਿੱਦਾਂ ਕੁਛ ਖਾਣ ਲਈ ਮੰਗਵਾਉਂਦੇ ਹਾਂ, ਉਹ ਬੜਾ ਜ਼ਿਆਦਾ ਫਾਇਦਾ ਹੋ ਗਿਆ ਆਪਾਂ ਨੂੰ ਨਾ
ਹਾਂਜੀ-ਹਾਂਜੀ, ਨਿਆਣੇ ਤਾਂ ਅੱਜ ਕੱਲ੍ਹ ਹੈ ਹੀ ਨਹੀਂ। ਪੁੱਛਿਆ ਦਾਲ ਸਬਜ਼ੀ ਕੀ ਬਣੀ ਨਹੀਂ ਪਸੰਦ ਚਲੋ ਆਨਲਾਈਨ ਮੰਗਾ ਲੋ।
ਹਾਂਜੀ, ਰਾਤ ਤੱਕ ਦੀਦੀ ਫਿਰੀ ਜਾਂਦੇ ਆ ਰਾਤ ਨੂੰ ਵੀ ਮੰਗਵਾਈ ਜਾਂਦੇ ਆ ਅੱਧੀ ਅੱਧੀ ਰਾਤ ਤੱਕ। ਆਪਾਂ ਨੂੰ ਵੀ ਚਾਰ ਗੈਸਟ ਆਉਂਦੇ ਆ ਉਹਦੇ ਚ ਵੀ ਸਹੀ ਗੱਲ ਹੈ ਫਾਇਦਾ ਬਹੁਤ ਆਪਾਂ ਨੂੰ।
ਬਹੁਤ ਫਾਇਦਾ ਹੈਗਾ, ਬੈਠੇ ਬੈਠੇ ਔਡਰ ਦੇ ਦੋ ਆ ਜਾਂਦਾ ਤੇ ਕਰਲੋ ਸਰ ਚਾਈਨੀਜ਼ ਫੂਡ ਹੀ ਅੱਜ ਕੱਲ੍ਹ ਇਨਾ ਹੈਗਾ ਸਭ ਆਨਲਾਈਨ ਚੱਲਦਾ ਪਿਆ
ਹਾਂਜੀ ਵੈਸੇ ਆਪਾਂ, ਆਨਲਾਈਨ ਤੇ ਖਿੱਚ ਗਏ ਬੱਚੇ ਵੀ ਖਿੱਚ ਗਏ ਬਟ ਇਹ ਦੀਦੀ ਅਹ ਚੰਗਾ ਨੀ ਹੈ ਨਾ ਸਿਹਤ ਲਈ ਫਾਸਟ ਫੂਡ ਤਾਂ ਨਹੀਂ ਖਾਣਾ ਚਾਹੀਦਾ ਵੈਸੇ ਆਪਾਂ ਲਾਲਚ ਹੋ ਗਿਆ ਕਿ ਨਹੀਂ ਗਰਮੀਆਂ ਹੁਣ ਕੁਛ ਬਣ ਨੀ ਰਿਹਾ ਚਲੋ ਆਨਲਾਈਨ ਕਰਦੋ ਔਡਰ,
ਹਾਂਜੀ, ਇਹ ਵੀ ਹੈਗਾ ਆਪਣਾ ਹੀ ਕਦੀ ਕਦੀ ਮੂੜ ਨੀ ਕਰਦਾ ਬਣਾਉਣ ਨੂੰ,
ਹਾਂਜੀ-ਹਾਂਜੀ, ਆਪਾਂ ਉਹੀ ਤਾਂ ਹੈ ਆਪਾਂ ਵੀ ਉਹੀ ਗ ਤੇ ਗਿੱਜ ਗਏ ਨਾ ਕਿ ਬਸ ਆਨਲਾਈਨ ਹੀ ਮੰਗਵਾ ਲੋ ਕੋਈ ਗੱਲ ਨ ਪੈਸੇ ਦੇਣੇ ਸੌਖੇ ਆ।
ਸਾਂਝੇ, ਹਾਂਜੀ, ਅੱਜ ਕੱਲ੍ਹ ਗਰਮੀਆਂ ਚ ਤਾਂ ਓਦਾਂ ਹੀ ਕਿਚਨ ਚ ਜਾਣ ਨੂੰ ਮਨ ਹੀ ਨਹੀਂ ਕਰਦਾ, ਇਹ ਹੁੰਦਾ, ਕਿ, ਚਲੋ ਮੰਗਵਾ ਲੋ ਤੁਸੀਂ ਜੋ ਮੰਗਾਵਾਉਣਾ।
ਹਾਂਜੀ, ਉਹੀ ਤਾਂ ਹੈ, ਫਾਇਦੇ ਵੀ ਨੇ ਨੁਕਸਾਨ ਵੀ ਕਾਫ਼ੀ ਜ਼ਿਆਦਾ ਨੇ।
ਹਾਂ, ਕਿਉਂਕਿ ਸਾਨੂੰ ਨੀ ਪਤਾ ਨਾ ਕਿ ਉਹ ਸਫ਼ਾਈ ਨਾਲ ਬਣਾ ਰਹੇ ਹੈ ਨਹੀਂ ਬਣਾ ਰਹੇ ਘਰ ਤੇ ਅਸੀਂ ਸਾਫ਼ ਸੁਥ ਥਰੇ ਵੀ ਬਣਾਉਂਦੇ ਹੈ ਧੋ ਕੇ ਸਭ।
ਉੱਥੇ ਨੀ ਪਤਾ ਹੁਣ ਕਿੱਦਾਂ ਦੀ ਕੀ ਚੀਜ਼ ਯੂਜ ਹੋ ਰਹੀ ਹੈ। ਹਮ, ਮਾਰਕੀਟਿੰਗ ਵਾਸਤੇ। ਤੇ ਠੀਕ ਹੈ, ਬਾਕੀ ਹੁਣ ਜਿੱਦਾਂ ਸਬਜ਼ੀਆਂ ਵੀ ਅੱਜ ਕੱਲ੍ਹ ਨੌ ਨੌ ਦਸ ਦਸ ਮਿੰਟ ਚ ਆ ਜਾਂਦੀਆਂ। ਇਹ ਸਭ ਚੀਜ਼ ਵਾਸਤੇ ਤੇ ਸਹੀ ਹੈ।
ਹਾਂਜੀ-ਹਾਂਜੀ, ਉਹੀ ਫਾਇਦੇ ਵੀ ਨੇ ਆਨਲਾਈਨ ਚੀਜ਼ ਦੇ ਨੁਕਸਾਨ ਵੀ ਕਾਫ਼ੀ ਹੈ ਨਾ।
ਹਾਂ ਹੁਣ ਆਨਲਾਈਨ ਤੁਸੀਂ ਘਰ ਬੈਠੇ ਹੀ ਟਿਕਟ ਵਗੈਰਾ ਬੁੱਕ ਕਰ ਸਕਦੇ ਹੋ। ਪਲੇਨ ਦੀ ਕਿਤੇ ਬੱਸ ਦੀ ਕੋਈ ਰੂਮ ਵਗੈਰਾ ਦੇਖ ਸਕਦੇ ਹੋ। ਕਿ ਉੱਥੇ ਅਵੇਲੇਬਲ ਹੈ ਨਹੀਂ ਹੈ, ਮੂਵੀ ਟਿਕਟ ਦੇਖ ਦੇ ਸਕਦੇ ਹੋ, ਕਿ ਸੀਟਸ ਵਗੈਰਾ ਹੈਗੀਆਂ ਕਿ ਨਹੀਂ ਹੈਗੀਆਂ।
ਸਹੀ ਗੱਲ ਆ ਜੀ, ਉਹੀ, ਹੈ ਹੁਣ ਪਤਾ ਕੀ ਬਸ ਇੱਕ ਆਪਾਂ ਆਪਾਂ ਨੂੰ ਸੁੱਖ ਪੈ ਗਿਆ ਇਹ ਚੀਜ਼ਾਂ ਦਾ ਵੀ।
ਹਾਂਜੀ ਹਾਂਜੀ ਮੇਨ ਇਹ ਵੀ ਵੀ ਹੈਗਾ ਅੱਜ ਕੱਲ ਹੁਣ ਜਿੱਦਾਂ ਬੈਂਕ ਹੀ ਇੱਕ ਤਰ੍ਹਾਂ ਤੋਂ ਫੋਨ ਦੇ ਵਿੱਚ ਐਡ ਹੋ ਗਿਆ ਉਹਦਾ ਰਿਸਕ ਵੀ ਹੈਗਾ ਹੈ ਫਾਇਦਾ ਵੀ ਹੈਗਾ ਕਿ ਪੈਸੇ ਅਸੀਂ ਨਾਲ ਨ ਲੈ ਕੇ ਜਾਣੇ ਖੜਨਾ ਨੀ ਪੈਂਦਾ ਪਰਸ ਵਗੈਰਾ ਚ ਸ ਨਲਾਈਨ ਹੀ ਪੇਮੈਂਟ ਵਗੈਰਾ ਹੋ ਜਾਂਦੀ ਹੈ
ਹਾਂਜੀ
ਪਰ ਰਿਸਕ ਵੀ ਹੈਗਾ ਇਹਦਾ ਕਿ ਜਿੱਦਾਂ ਹੁਣ ਅੱਜ ਕਲ ਕਈ ਲਿੰਕ ਵਗੈਰਾ ਆ ਜਾਂਦੀਆਂ ਹੈ
ਉਹ ਓ ਟੀ ਪੀ ਆਪਾਂ ਭੇਜਦੇ ਨੇ ਹਾਂ ਨਾਲ ਦੀ ਨਾਲ ਸਹੀ ਗੱਲ ਆ ਹਾਂਜੀ ਬਿਲਕੁਲ ਜੀ ਉਹ ਫਿਰ ਮਿੰਟ ਚ ਸਾਰਾ ਆਪਣਾ ਅਕਾਊਂਟ ਖਾਲੀ ਹੋ ਜਾਂਦਾ
ਬਸ ਬਸ ਇਹ ਰਿਸਕ ਵੀ ਬਹੁਤ ਹੈਗਾ
ਹਾਂਜੀ ਸਹੀ
ਪਾਸਵਰਡ ਵਗੈਰਾ ਕੁਛ ਪਾ ਨਹੀਂ ਸਕਦੇ
ਹਾਂਜੀ ਉਓਦਾਂ ਸੇਵਿੰਗ ਵੀ ਸੀਗੀ ਦੀਦੀ ਜਦੋਂ ਉਹਨਾਂ ਨਹੀਂ ਸੀਗੇ ਚੱਲਦੇ ਪੇਟੀਐਮ ਵਗੈਰਾ ਗੂਗਲ ਪੇ ਉਦੋਂ ਆਪਾਂ ਦੇਖ ਕੇ ਹਿਸਾਬ ਨਾਲ ਪੈਸੇ ਚਲਾਉਂਦੇ ਸੀਗੇ ਜਿਨੇ ਲੈ ਕੇ ਜਾਂਦੇ ਸੀ ਹੁਣ ਤਾਂ ਆਪਾਂ ਕਹਿੰਦੇ ਚਲੋ ਜੇ ਕੋਈ ਚੀਜ਼ ਪਸੰਦ ਫਟਾਫਟ ਬਾਏ ਕਰ ਲੋ ਮਿੰਟ ਚੱਕ ਲੋ ਅਹ ਫੋਨ ਪੇ ਕਰ ਦੋ ਫਿਰ ਘਰੇ ਆ ਕਿ ਤੇ ਪਛਤਾਵਾ ਹੀ ਹੋਵੇ
ਹਾਂਜੀ ਇਹੀ ਹੁੰਦਾ ਲਾਲਚ ਰਹਿੰਦਾ ਕਿ ਚਲੋ ਅਕਾਊਂਟ ਚ ਹੈਗੇ ਇਹ ਵੀ ਲੈ ਲੋ ਉਹ ਵੀ ਲੈ ਲਓ ਹਿਸਾਬ ਨਹੀਂ ਰਹਿੰਦਾ ਪਰਸ ਚ ਅਗਰ ਪੈਸੇ ਹੁੰਦੇ ਨਾ ਤੇ ਹਾਂ ਦਿਖਦਾ ਹੈ ਕਿ ਇੰਨੇ ਖਰਚੇ ਹੋ ਗਏ ਚਲੋ ਇੰਨੇ ਸੇਵਿੰਗ ਕਰ ਲੋ ਬਚਾ ਲ ਲੋ ਪਹੁੰਚੇ ਤੇ ਉਹੀ ਨਹੀਂ ਹੁੰਦਾ ਫਟਾਫਟ ਕਰੀ ਜਾਓ ਬਸ
ਹਾਂਜੀ ਉਹੀ ਆ ਏਦਾਂ ਹੀ ਹੁੰਦਾ ਗਾ ਹੁਣ ਬੱਚਿਆਂ ਨੂੰ ਵੀ ਕਿੱਥੇ ਤਾਂ ਆਪਾਂ ਹੁਣ ਹਮੇਸ਼ਾ ਪਹਿਲਾਂ ਘਰ ਹੀ ਖਾਂਦੇ ਸੀ ਸਾਰਾ ਕੁਛ
ਹਾਂਜੀ ਹਾਂਜੀ
ਹ ਸ਼ੋਪਿੰਗ ਵੀ ਦੇਖੋ ਆਪਾਂ ਮੰਗਵਾ ਕੇ ਰੱਖ ਲੈਂਦੇ ਹਾਂ ਹਰਕ ਚੀਜ਼ ਜ ਸ਼ੋਪਿੰਗ ਕਰਦੇ ਹਾਂ ਜਦੋਂ ਦੇਖਦੇ ਹਾਂ ਤਾਂ ਕੋਈ ਸਟੱਫ ਨੀ ਅਹ ਚੰਗਾ ਹੁੰਦਾ ਫੇਿਰ ਮਤਲਬ ਕੀ ਮੈਨੂੰ ਮਨ ਮਾਰ ਕੇ ਦੁਖੀ ਮਨ ਕਰਕੇ ਆਪਣਾ ਨਾ ਵੀ ਇਹਨਾਂ ਕਿਸੇ ਨੇ ਵੀ ਹਾਏ ਕਿਉਂ ਮੰਗਵਾਇਆ ਸੀ ਅ ਹਾਂਜੀ ਰੱਖਣਾ ਹੀ ਪੈਂਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੈਸੇ ਖ਼ਰਾਬ ਕਰਦੇ ਆ ਨਾ ਆਪਾਂ
ਹਾਂਜੀ ਹਾਂਜੀ ਔਨਲਾਈਨ ਤੇ ਬਹੁਤ ਮੈਂ ਰੇਅਰ ਸੁਣਿਆ ਕਿ ਚੀਜ਼ਾਂ ਮਟੀਰੀਅਲ ਸਹੀ ਨਿਕਲਦੀਆਂ ਨਹੀਂ ਤੇ ਮੋਸਟਲੀ ਨਾ ਫੈਬਰਿਕ ਵਗੈਰਾ ਖਰਾਬ ਹੀ ਨਿਕਲਦਾ
ਹਾਂਜੀ ਸਹੀ ਗੱਲ ਹੈ ਜੀ
ਹੂੰ ਕਈ ਤਾਂ ਘਰੇ ਹੀ ਬੈਠੇ ਬੈਠੇ ਵੱਡੇ ਵੱਡੇ ਮਸ਼ੀਨਾਂ ਵਗੈਰਾ ਹੈ ਟੀ ਵੀ ਫਰਿਜ ਇਹ ਚੀਜ਼ਾਂ ਵੀ ਔਨਲਾਈਨ ਮੰਗਾ ਲੈਂਦੇ ਆ
ਤੁਸੀ ਵੀ ਘਰ ਚ ਸਾਰੇ ਅਸੀਂ ਜਾ ਰਹੇ ਸੀ ਨੇ ਸਾਰੇ ਅਸੀਂ ਏਦਾਂ ਹੀ ਮੰਗਵਾਏ ਹੋਏ ਨੇ ਔਨਲਾਈਨ ਹੀ ਮੰਗਵਾਏਆ ਇਹਦੇ ਇਹ ਚੀਜ਼ਾਂ ਦਾ ਫਾਇਦਾ ਵੀ ਹੋ ਜਾਂਦਾ ਦੀਦੀ ਆਪਾਂ ਨੂੰ
ਤੇ ਉਹ ਆਫਰ ਦੇ ਨਾਲ ਮਿਲਦੇ ਹੋਣਗੇ ਨਾ
ਹਾਂਜੀ ਹਾਂਜੀ ਹਾਂਜੀ ਉਹ ਵੀ ਜਦੋਂ ਕਿ ਕੋਈ ਵੀ ਆਪਾਂ ਵੱਡੀਆਂ ਚੀਜ਼ਾਂ ਲੈਂਦੇ ਹਾਂ ਫੇਰ ਉਹ ਚ ਆਪਾਂ ਨੂੰ ਕੋਈ ਨੀ ਮਿਲਦੇ ਆ।
ਅੱਛਾ-ਅੱਛਾ ਹਾਂਜੀ-ਹਾਂਜੀ ਉਹੀ ਹੈ ਨਾ ਕਸਟਮਰ ਨੂੰ। ਆਪਣੇ ਵੱਲ ਖਿੱਚਦੇ ਆ ਕਿ ਓਫਰ ਲਗਾ ਕੇ। ਸਬ ਲਗਾ ਕੇ, ਰਿਵਾਰਡ ਪੁਇੰਟ ਵਗੈਰਾ ਦੇ ਕੇ ਉਹ ਆਪਣੇ ਵੱਲ ਖਿਚਦੇ ਆ ਕਿ ਔਨਲਾਈਨ ਈ ਬੰਦਾ ਜ਼ਿਆਦਾ ਸ਼ੋਪਿੰਗ ਕਰੇ।
ਹਾਂਜੀ, ਬਿਲਕੁਲ।
ਹੂੰ, ਇੱਕ ਤਰ੍ਹਾਂ ਤੋਂ ਹੀ ਨਾ ਛੋਟੀਆਂ ਦੁਕਾਨਾਂ ਨੂੰ ਮਾਰ ਈ ਹੈਗੀ ਹੈ ਕਿ। ਔਨਲਾਈਨ ਸਾਰੇ ਕਰ ਰਹੇ ਐ, ਉੱਥੇ ਬਿਜਨਸ ਉਹਨਾਂ ਦਾ ਠੱਪ ਹੋਈ ਜਾ ਰਿਹਾ।
ਸਹੀ ਗੱਲ ਆ ਦੀਦੀ, ਆਪਾਂ ਵੈਸੇ ਆਪਾਂ ਜਿਵੇਂ ਕਿ। ਅਹ, ਪੰਜਾਬੀ ਹੁੰਦੇ ਆ ਨਾ ਆਪਾਂ ਨੂੰ ਤਾਂ ਦੁਕਾਨਾਂ ਤੋਂ ਹੀ ਲੈਣਾ ਚਾਹੀਦਾ। ਓਨਲਾਈਨ ਸਬ। ਇੱਥੇ ਤੱਕ ਆਪਣਾ ਸਰ ਦਾ ਓਨਲਾਈਨ ਨਹੀਂ ਕੁਛ ਖਰੀਦਣਾ ਚਾਹੀਦਾ। ਮਤਲਬ ਖਾਣ ਵੇਲੇ ਤਾਂ ਹੁਣ ਬੱਚੇ ਮੰਨਦੇ ਹਾਂ ਆਪਾਂ ਚਲੋ ਆਪਾਂ ਨੂੰ ਸੁੱਖ ਹੋ ਗਿਆ ਉਹ ਚੀਜ਼ਾਂ ਦਾ ਮੰਨਦੇ ਹਾਂ। ਔਨਲਾਈਨ ਆ ਗਿਆ ਹਨਾ ਜਿਵੇਂ ਕਿ ਆਪਾਂ ਉਧ।
ਐਮਰਜੈਂਸੀ ਵਾਸਤੇ ਰੱਖੇ ਯੂਜ ਬੰਦਾ ਕਿ ਹਾਂ ਐਮਰਜੈਂਸੀ। ਜਦੋਂ ਨਹੀਂ ਜਾ ਸਕਦੇ ਨਾ ਉਦੋਂ ਤੁਸੀਂ ਕਰਲੋ।
ਹਾਂਜੀ, ਸਹੀ ਗੱਲ ਹੈ ਜੀ
ਨਹੀਂ ਤੇ, ਸ਼ੋਪਿੰਗ ਦੁਕਾਨ ਤੇ ਹੀ ਜਾ ਕੇ ਕਰਨੀ ਚਾਹੀਦੀ ਏ।
ਦੁਕਾਨ ਤੋਂ ਕਰਨੀ ਚਾਹੀਦੀ ਹੈ ਸਹੀ ਗੱਲ ਉਹਨਾਂ ਦਾ ਵੀ ਕੰਮ ਵਿਚਾਰਿਆਂ ਦਾ ਬਹੁਤ ਜ਼ਿਆਦਾ। ਅ, ਮਤਲਬ ਕਿ ਫੇਲ ਹੋਇਆ ਪਿਆ ਨਾ। ਦੁਕਾਨਾਂ ਦਾ, ਹਾਂਜੀ ਹਾਂ ਹੁਣ ਤਾਂ ਦੀਦੀ ਦੇਖੋ ਤੁਸੀਂ ਫਰੂਟਸ। ਰਾਂ ਵੀ ਔਨਲਾਈਨ ਆਉਣ ਲੱਗ।
ਸਾਬ-ਸਾਬ ਰਾਸ਼ਨ ਵਗੈਰਾ ਹਰੇਕ ਚੀਜ਼ ਆਉਂਦੀ ਓਨਲਾਈਨ। ਸਭ ਕੁਛ, ਕੁਛ ਵੀ ਮੰਗਵਾ ਸਕਦੇ ਓ ਤੁਸੀ।
ਸਹੀ ਗੱਲ ਏ ਜੀ ਸਹੀ ਗੱਲ ਏ ਬਿਲਕੁਲ।
ਹਾਂ, ਦਵਾਈਆਂ ਤੱਕ ਓਨਲਾਈਨ ਆ ਜਾਂਦੀਆਂ ਉਹਨਾਂ ਦੇ ਵੀ ਐਪਸ ਵਗੈਰਾ ਬਣੇ ਹੋਏ ਐ। ਤੁਸੀਂ ਘਰ ਬਹਿ ਕੇ ਮੰਗਾਲੋ।
ਹਾਂਜੀ, ਸਾਰਾ ਕੁਛ ਔਨਲਾਈਨ ਹੋ ਗਿਆ ਦੀਦੀ ਹੁਣ ਦਾ ਸਿਸਟਮ ਅੱਗੇ, ਪਤਾ ਨੀ ਅਡਵਾਂ ਬਹੁਤ ਐਡਵਾਂਸ ਚੱਲ ਰਿਹਾ ਸਮਾਂ ਹੁਣ ਅੱਗੇ ਪਤਾ ਨੀ ਕੀ ਹੋਣਾ
ਬਸ-ਬਸ, ਇੱਕ ਤਰ੍ਹਾਂ ਤੋਂ ਨਾ ਬੰਦੇ ਨੂੰ। ਘਰ ਬਿਠਾਣ ਵਾਲੀ ਗੱਲ ਹੋ ਗਈ ਕਿ ਘਰ ਬੈਠੇ ਬੈਠੇ ਕਰੋ ਨਹੀਂ ਤੇ ਬੰਦ। ਤੁਰ ਕੇ ਜਾਂਦਾ ਬਾਹਰ ਨਿਕਲਦਾ ਏ।
ਥੋੜ੍ਹੀ ਬਹੁਤ ਹਾਂਜੀ ਹ ਹਾਂਜੀ ਹਾਂ ਸ਼ੇਰ ਕਰਦੇ ਹਾਂ ਆਪਾਂ ਨਾ ਹੁਣ ਤਾਂ। ਇਹ ਕਿੰਨੀਆਂ ਆਪਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਤੁਰਦੇ। ਫਿਰਦੇ ਨੀ ਹੈਗੇ ਨਾ ਸਾਰਾ ਕੁਛ ਹੀ ਘਰੇ ਹੀ ਖਾਣ ਨੂੰ ਵੀ ਘਰੇ ਪੀਣ ਨੂੰ ਵੀ ਘਰੇ। ਸ਼ੋਪਿੰਗ ਵੀ ਘਰੇ, ਫਰਕ ਤਾਂ ਬਹੁਤ ਜ਼ਿਆਦਾ।
ਹੂੰ ਦੁੱਧ, ਵਗੈਰਾ ਹਰੇਕ ਚੀਜ਼ ਸਭ ਘਰੇ ਹੀ ਮੰਗਵਾ ਲੈਂਦੇ ਆ।
ਹੈਗੀ ਪੈਕਿੰਗ ਵਾਲੀ ਚੀਜ਼ ਆ ਦੀਦੀ ਕਿੱਥੇ ਤਾਂ। ਆਪਾਂ ਨੇ ਨਾਲ ਦੀ ਨਾਲ ਜਿਵੇਂ ਨ ਮੰਨ ਲਓ ਦੇਖ ਲਾ ਮੱਝਾਂ ਹੁੰਦੀਆਂ ਸੀ ਘਰ ਘਰ ਦੁੱਧ ਚੋ ਕੇ ਤਾਜ਼ਾ ਪੀਣਾ ਹਨਾ ਕੱਚਾ ਦੁੱਧ ਵੀ ਪੀ ਲੈਂਦੇ ਸੀ ਲੋਕ ਫੁਨ ਤਾਂ ਬਸ ਪੈਕਿੰਗ ਆਉਂਦੀਆਂ ਨੇ ਔਨਲਾਈਨ ਹੀ ਪੈਕਿੰਗਾਂ ਆ ਜਾਂਦੀਆਂ ਨੇ।
ਬਸ, ਪਾੋਡਰ ਦੀ ਪੈਕਿੰਗ ਹੁੰਦੀ ਹੈ ਉਹ ਵੀ ਡੇਟ ਵਗੈਰਾ ਸਭ ਹੁੰਦੀਆਂ ਐ ਨਹੀਂ ਤੇ, ਪਹਿਲਾਂ ਤਾਜ਼ਾ ਦੁੱਧ ਕੱਢਦੇ ਸੀ ਤਾਜ਼ਾ ਪੀਂਦੇ ਸੀਗੇ ਉਹੀ, ਤਾਕਤ ਵਗੈਰਾ ਆਉਂਦੀ ਸੀ ਹੁਣ ਹੈ ਹੀ ਨਹੀਂ ਕੁਝ ਨਾ, ਕਿਸੇ ਚ ਕੋਈ ਮਲਾਈ ਨਿਕਲੇ ਨਾ ਕੁਛ ਪੋਡਰ ਵਾਲਾ ਪੀ ਜਾਓ
ਤਾਂ ਹੀ ਤਾਂ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਅਹ ਦੀਦੀ ਮੈਨੂੰ ਨਾ ਥੋੜ੍ਹੀ ਅਹ ਕਾਲ ਆ ਰਹੀ ਆ
ਠੀਕ ਹੈ, ਜੀ ਠੀਕ ਤੁਸੀਂ ਦੇਖ ਠੀਕ ਓਕੇ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜ।